ਔੱਨਾ ਗੂੜੀਆਂ ਛੋਟੀ ਐ, ਤੇ ਇਨੀ ਥਕਾਵਟ ਮੈਂ ਕਿਹਾ ਉਹਨੇ ਫੇਰ ਵਿੱਚੇ ਬੋਲੀ ਜਾਣਾ ਏ।
ਠੀਕ, ਠੀਕ ਹੈ।
ਹਾਂਜੀ ਹਾਂਜੀ, ਦੋ ਕਾਲ ਹੋ ਜਾਣੀ ਨਾ ਰਿਜੈਕਟ ਹੋ ਜਾਣੀ ਹੀ ਅਪਣੀ ਊ
ਠੀਕ ਹੈ। ਹੂੰ, ਚਲੋ ਵਧੀਆ।
ਕੈਮਰੇ ਚ ਕੌਣ-ਕੌਣ ਏ?
ਹੈਲੋ, ਤੁਹਾਡੀ ਦੀਦੀ ਆਵਾਜ਼ ਕੱ ਆਵਾਜ਼ ਬਹੁਤ ਬਹੁਤ-ਬਹੁਤ ਘੱਟ ਆਂਉਦੀ ਏ ਆਵਾਜ਼ ਤੁਹਾਡੀ ਇਹ'ਚੋ।
ਆਵਾਜ਼ ਘੱਟ ਗਈ ਏ‌।
ਨਹੀਂ- ਨਹੀਂ, ਹੁਣ ਤੇ ਆ ਗਈ ਆ, ਪਹਿਲੇ ਨਾ ਕੱਟਕੇ ਆਉਦੀ ਸੀ ਪਤਾ ਨਹੀਂ ਸੀ ਲੱਗ ਰਿਹਾ ਤੁਸੀਂ ਕੀ ਬੋਲ ਰਹੇ ਹੋ,?
ਠੀਕ ਹੈ ਜੀ ਮੈਂ ਕਿਹਾ ਹੋਰ ਦੱਸੋ'ਫੈਮਿਲੀ ਚ ਕੌਣ -ਕੌਣ ਐ?
ਹਾਂ, ਫੈਮਿਲੀ ਦੇ ਵਿੱਚ ਮੇਰੀਆਂ ਬੇਟੀਆਂ ਦੋ, ਮੇਰੇ ਹਸਬੈਂਡ ਆ ਸੱਸ, ਸਹੁਰਾ, ਦੇਵਰ ਦੇਵਰਾਨੀ, ਉਹਨਾਂ ਦੀ ਬੇਟੀ ਛੋਟੀ।
ਅੱਛਾ ਮੇਰੀਆਂ ਵੀ ਦੋ ਬੇਟੀਆਂ।
ਠੀਕ ਆ, ਛੋਟੀਆਂ
ਹਾਂਜੀ ਇੱਕ ਫਿਫਥ 'ਚ ਹੈ ਤੇ ਇੱਕ ਹੁਣ ਪਾਈ ਸਕੂਲ਼ ਨਰਸਰੀ ਚ ਹੈ।
ਠੀਕ ਆ। ਮੇਰੀ ਇੱਕ ਥਰਡ ਵਿੱਚ ਇੱਕ ਫਸਟ 'ਚ ਆ।
ਅੱਛਾ ਜੀ। ਠੀਕ ਹੈ, ਠੀਕ -ਠੀਕ ਹੈ ਜੀ।
ਹਾਂਜੀ- ਹਾਂਜੀ ਚਲੋ, ਜੁਆਇੰਟ ਫੈਮਿਲੀ ਹੈ ਤੁਹਾਡੀ?
ਹਾਂਜੀ। ਇਹ ਬਸ ਦਾਦਾ ਦਾਦੀ ਨਾਲ ਮੇਰੇ ਜੇਠ ਆ ਇੱਕ ਤੇ ਉਹ ਆਸਟ੍ਰੇਲੀਆ ਚ ਹੈ।
ਠੀਕ ਹੈ ਤੇ ਉਹਨਾਂ ਦੀ ਵਾਈਫ? ਅੱਛਾ ਬਾਹਰ ਹੀ ਉਹਨਾਂ ਦੇ ਬੱਚੇ ਵੀ ਬਾਹਰ ਹੀ ਹੋਣੇ ਆ?
ਹਾਂਜੀ ਗੁੜੀਆ ਇੱਕ ਉਹਨਾਂ ਦੀ ਅੱਠ ਸਾਲ ਦੀ।
ਠੀਕ ਹੈ। ਇੱਥੇ ਤੁਸੀਂ ਅੰਦਰ ਤੇ ਉਹ ਬਾਹਰ।
ਹਾਂਜੀ- ਹਾਂਜੀ ਅਸੀਂ ਉਹਨਾਂ ਦੇ ਨਾਲ ਏ।
ਠੀਕ ਆ, ਭਾਜੀ ਫਿਰ ਜੋਬ ਕਰਦੇ ਹੋਣਗੇ ਕਿ ਜਾਂ
ਹਾਂਜੀ -ਹਾਂਜੀ ਉਹ ਹੋਸਪਿਟਲ ਜਾਂਦੇ ਨੇ।
ਠੀਕ, ਠੀਕ ਹੈ।
ਹਾਂਜੀ ਗਏ, ਹਾਂਜੀ ਅਸੀਂ ਘਰੇ ਰਹਿੰਦੇ।
ਹੋ ਸਵੱਛ ਹਾਂਜੀ।
ਮੈਂ ਕਿਹਾ ਮੈਂ ਵੀ ਦੇਖਦੀ ਪਈ ਆ, ਕੋਈ ਜੋਬ ਮਿਲ ਜੇ ਤੇ ਏਦਾਂ ਘਰ ਟਾਈਮ ਪਾਸ ਨਹੀ ਹੁੰਦਾ।
ਨਹੀਂ ਹੁੰਦਾ ਹੈਗਾ ਬੱਚੇ ਸਕੂਲ ਚਲੇ ਜਾਣ ਤੇ ਫੇਰ ਔਖੈ ਨਾ ਹੁਣ ਜਿੱਦਾਂ ਘਰੇ ਵਿੱਚ ਕੰਮ ਹੋਵੇ ਨਾ ਵਰਕ ਫਰੋਮ ਹੋਮ ਹੋ ਜੇ ਤੇ ਥੋੜਾ ਆਪ ਨੂੰ ਵੀ ਸੌਖਾ ਆਪਾਂ ਬੱਚਿਆਂ ਦੀ ਵੀ ਕੇਅਰ ਕਰ ਸਕਦੇ ਹਾਂ ਆਪਿਆਂ ਦੀ ਤੇ ਘਰੇ ਵੀ ਰਹਿ ਸਕਦੇ ਹਨਾ।
ਹਾਂਜੀ ਹਾਂਜੀ।
ਹਾਂ ਜਿਦਾ ਤੁਹਾਡੀ ਬੱਚੀ ਛੋਟੀ ਹੈ ਤੇ ਕਈ ਵਾਰ ਸਕੂਲੋਂ ਬੱਚਿਆਂ ਨੂੰ ਛੁੱਟੀ ਹੋ ਜੇ ਜਲਦੀ ਬੱਚੇ ਜਲਦੀ ਆ ਜਾਂਦੇ ਆ ਤੇ ਫੇਰ ਦਾਦਾ ਦਾਦੀ ਕੋ ਸਾਹਮਣੇ ਤੁਹਾਨੂੰ ਪਤਾ ਬੱਚੇ ਔਖੇ ਹੋ ਜਾਂਦੇ ਆ।
ਹਾਂਜੀ ਉਹ ਵੱਡੀ ਕੁੜੀ ਆ ਜਿਹੜੀ ਉਹਨਾਂ ਕੋਲ ਜ਼ਿਆਦਾ ਟਾਈਮ ਰਹਿ ਸਕਦੇ ਉਹਨਾਂ ਦੇ ਨਾਲ
ਹਾਂਜੀ ਹਾਂਜੀ ਨਾ ਪੇਰੈਂਟਸ ਕੋਲ ਵੀ ਪੇਰੈਂਟਸ ਕੋਲ ਹੀ ਰਹਿੰਦੇ ਬੱਚੇ ਦਾਦਾ ਦਾਦੀ ਨੂੰ ਕੀ ਜਾਣਦੇ ਹੋ ਤੇ ਉਹਨਾਂ ਨੂੰ ਕੁਛ ਮੰਨਦੇ ਹੀ ਨਹੀਂ ਉਹ ਡਰਦੇ ਵੀ ਫੇਰ ਤੁਹਾਨੂੰ ਪਤਾ ਮੰਮਾ ਕੋ ਜਾਂ ਪਾਪਾ ਕੋ ਜਿਆਦਾਤਰ ਮਾਂ ਕੋਈ ਡਰਨ ਬੱਚੇ ਤੇ ਵਧੀਆ ਰਹਿੰਦੇ ਆ।
ਹਾਂਜੀ।
ਹਾਂ ਉਹੀ ਨਾ ਬੱਚਿਆਂ ਨੂੰ ਸਕੂਲ ਤੋਂ ਕੰਮ ਜਦੋਂ ਦਿੰਦੇ ਆ ਨਾ ਪਹਿਲੇ ਹੁਣ ਫੋਨਾਂ ਦੇ ਉੱਤੇ ਆਉਂਦਾ ਕੰਮ ਬੱਚਿਆਂ ਦਾ ਤੇ ਉਹਦੇ ਵਿੱਚ ਵੀ ਬੱਚਿਆਂ ਦਾ ਬੜਾ ਨੁਕਸਾਨ ਹੁੰਦਾ ਹੈ ਕਿ ਪਹਿਲਾਂ ਇਹਨਾਂ ਡਾਇਰੀ 'ਤੇ ਤੁਹਾਡੇ ਅਕੋਰਡਿੰਗ ਡਾਇਰੀ ਤੇ ਕੰਮ ਦੇਣਾ ਬੱਚਿਆਂ ਨੂੰ ਸਹੀ ਜਾਂ ਫੋਨ ਦੇ ਉੱਪਰ ਦੇਣਾ ਹੀ ਸਹੀ ਆ ਬੱਚਿਆਂ ਨੂੰ ਕੰਮ ਹਾਂਜੀ
ਫੋਨ ਤਾਂ ਉਹੀ ਫੇਰ ਗੱਲ ਆ ਗਈ ਨਾ ਮਤਲਬ ਫੋਨਾਂ ਨੇ ਤੇ ਬੱਚੇ ਵਿਗਾੜ ਛੱਡੇ ਹੈ।
ਹਾਂਜੀ ਹਾਂਜੀ ਬਿਲਕੁਲ ਸਹੀ ਕਿਹਾ ਕਿਉਂਕਿ ਡਾਇਰੀ ਤੇ ਇਹ ਕਿ ਆਪਾਂ ਪੜ੍ਹ ਕੇ ਹੁਣ ਸਾਡੇ ਚਲੋ ਮੰਨੋ ਤੁਸੀਂ ਆਪਣੇ ਘਰੇ ਦੋ ਬੱਚੇ ਜਾ ਰਹੇ ਜਾਂ ਤਿੰਨ ਬੱਚੇ ਘਰੋਂ ਜਾ ਰਹੇ ਆ ਤੇ ਫੋਨ ਸਾਡੇ ਘਰ ਇੱਕ ਵ ਤੇ ਸਾਰਿਆਂ ਦਾ ਕੰਮ ਫੋਨ ਤੇ ਆਏਗਾ ਤੇ ਦੇਖੋ ਫੋਨ ਚ ਫਿਰ ਬੱਚੇ ਕਰਨਗੇ ਕਿਵੇਂ ਨਾ
ਹਾਂਜੀ ਹਾਂਜੀ ਠੀਕ ਹੈ।
ਚੀਜ਼ ਦੇਖਣੀ ਚਾਹੀਦੀ ਹੈ ਨਾ
ਹੁਣ ਵੇਖ ਆਪਣੇ ਟਾਈਮ ਤੇ ਫੋਨ ਹੁੰਦਾ ਹੀ ਨਹੀਂ ਸੀ।
ਹਾਂਜੀ ਹਾਂਜੀ ਬਿਲਕੁਲ
ਮੈਂ ਤਿੰਨ ਸਾਲ ਸਕੂਲ ਚ ਵੀ ਪੜ੍ਹਾਇਆ ਮਤਲਬ ਜਦੋਂ ਮੈਂ ਅਨਮੈਰਿਡ ਹਾਂ
ਹਾਂਜੀ।
ਮਤਲਬ ਫੋਨ ਹੁੰਦਾ ਬਾਦ
ਹਾਂ ਸਹੀ ਗੱਲ ਅਸੀ ਤਾਂ ਆਪ ਖੁਦ ਪੜ੍ਹਦੇ ਰਹੇ ਹਾਂ ਸਾਡੇ ਆਪ ਕੋਲ ਖੁਦ ਹੋੋਨ ਅ ਸੀ ਮੈਂ ਆਪੀਆਂ ਬੇਟੀਆਂ ਨੂੰ ਦੱਸ ਦੇ ਕਿ ਬੱਚੇ ਜਦੋਂ ਮੈਂ ਪੜ੍ਹਦੇ ਨਹੀਂ ਨਾ ਸਾਨੂੰ ਸਾਡੇ ਘਰਦਿਆਂ ਨੇ ਫੋਨ ਵੀ ਨੀ ਸੀ ਦਿੱਤਾ ਲੈ ਕੇ ਜੇ ਅਸੀਂ ਜੋਬ ਵੀ ਕੀਤੀ ਸਭ ਕੁਛ ਕੀਤਾ ਤੁਸੀਂ ਹੁਣ ਤੋਂ ਹੀ ਕਹਿੰਦੇ ਹੋ ਕਿ ਸਾਨੂੰ ਫੋਨ ਦੇ ਦੋ
ਉਹੀ ਨਾ ਮੈਂ ਇਹਨਾਂ ਨੂੰ ਮੇ
ਹਮ
ਹਾਂ ਜੀ, ਬਾਰ੍ਹਵੀਂ ਵਿੱਚ ਸੀ, ਮਤਲਬ ਫਿਰ। ਕਿਸੇ ਦੇ ਘਰ ਆਪਾਂ ਜਾਂਦੇ ਹਾਂ ਤੇ ਫੇਰ ਲੋਕ ਆਪਣੇ ਮੂੰਹ ਤੇ ਤੇ ਨੀ ਬਾਅਦ ਵਿੱਚ ਕਹਿੰਦੀ ਹੈ ਗੱਲਾਂ ਕਰ
ਹਾਂਜੀ ਹਾਂਜੀ ਬਿਲਕੁਲ ਜੀ ਕਰਦੇ ਆ
ਤੇ ਫਿਰ ਨੂੰ ਇਹ ਗੱਲ ਦੱਸਣੀ ਵੀ ਵੇਖ ਲੋ ਤੁਸੀ ਫੋਨ ਲੈ ਕੇ ਨੀ ਮਤਲਬ ਵੇਖਣ ਨੀ ਹਟਦੇ ਤੇ ਆਪ ਫੋਨ ਨਹੀਂ ਹੁੰਦਾ ਤੇ ਆਪਾਂ ਰਹੀ
ਹਾਂ ਕਈ ਚੀਜ਼ਾਂ ਬੱਚਿਆਂ ਨੂੰ ਦੱਸਦੇ ਕਈ ਵਾਰ ਤੇ ਬੱਚੇ ਸਮਝ ਲੈਂਦੇ ਆ ਮੇਰੀ ਬੇਟੀ ਬੇਟੀ ਹੈ ਨਾ ਜਿਹੜੀ ਥਰਡ ਕਲਾਸ ਉਹ ਥੋੜ੍ਹੀ ਅਸੀ ਸਿਆਣੀ ਉਹ ਸਮਝ ਹੁੰਦੀ ਨਿੱਕੀ ਦੀ ਥੋੜੀ ਮੱਤ ਨਿਆਣੀ ਸੀ ਉਹਨੂੰ ਨਹੀਂ ਇੰਨੀ ਸਮਝ ਲਗਦੀ ਹੈਗੀ
ਏਦਾਂ ਹੀ ਹੈ ਨਾ ਇਹ ਵੱਡੀ ਗੁੜੀਆ ਤੇ ਸਮਝ ਜਾਂਦੀ ਉਹ ਮਤਲਬ ਜਦੋਂ ਸਕੂਲ ਦਾ ਕਰਨਾ ਹੁੰਦਾ ਨਾ ਉਦੋਂ ਲੈ ਲੈਂਦੀ ਏਂ
ਹਮ ਓਦਾਂ ਇਹ ਕਿ ਨਾ ਏਦਾਂ ਇਹ ਨੀ ਕਿ ਵੇਖਣਾ ਨੀ ਫੋਨ ਫੋਨ ਵੇਖਣਾ ਜ਼ਰੂਰ ਵਾ ਉਹਨਾਂ ਨੇ ਹਾਂ ਫੋਨ ਤਾਂ ਪਿੱਛੋਂ ਰਹਿ ਨੀ ਸਕਦੇ ਫੋਨ ਤ ਤੋਂ ਬਿਨਾਂ ਹੋਏ ਕਿ ਬਟ ਜਦੋਂ ਸਮਝਾ
ਹਾਂਜੀ ਜਿਹੜੀ ਛੋਟੀ ਕੁੜੀ ਆ ਨਾ ਜਦੋਂ ਡੇਢ ਸਾਲ ਦੀ ਸੀ ਉਦੋਂ ਹੀ ਉਹ ਯੂਟਿਊਬ ਚਲਾਉਣ ਲੱਗ ਪਈ ਸੀ।
ਆਂ ਤੇ ਦੇਖੋ, ਹਾਂਡੇ ਵਰੀ ਨੂੰ ਨਾ ਹੁਣ ਥੋੜਾ ਟਾਈਮ ਹੋ ਕੇ ਤੇ ਫੇਰ ਅਸੀਂ ਆਹ ਚੀਜ਼ਾਂ ਚਲਾਉਣ ਲੱਗੇ ਚੱਜ ਨਾਲ। ਪਤਾ ਲੱਗਣਾ ਕਿਉਂਕਿ ਇਹ ਚੀਜ਼ਾਂ ਵਿੱਚ ਕੀ-ਕੀ ਆ।
ਜਿਹੜੇ ਦੋ ਹਜ਼ਾਰ ਵੀਹ ਤੋਂ ਬਾਅਦ ਹੋਏ ਨਾ ਬ
ਹਾਂ, ਬਸ-ਬਸ, ਸਹੀ ਗੱਲ ਆ ਬਹੁਤ ਤੇਜ ਆ ਬੱਚੇ।
ਹਾਂਜੀ ਹਾਂਜੀ।
ਹਮ ਸਾਡਾ ਤੇ ਉਹ ਮਾਇੰਡ ਸੈਟਰ ਇੰਨਾ ਰਹਿੰਦਾ ਹੀ ਨਹੀਂ ਜਿੰਨੇ ਬੱਚਿਆਂ ਜਿਹੜੇ ਜੋ ਚੀਜ਼ ਆਪਣੇ ਅੰਦਰ ਘਰ ਕਰ ਲੈਂਦੇ ਉਹ ਰਹਿ ਹੀ ਜਾਂਦੀ ਉਹਨਾਂ ਦੇ ਅੰਦਰ। ਦੇਖੋ ਮਾੜੀ ਚੀਜ਼ ਨੂੰ ਬੱਚੇ ਹਮੇਸ਼ਾ ਹੀ ਦੇਖਦੇ ਆ, ਚੰਗੀ ਚੀਜ਼ ਦਾ ਸਟੱਡੀ ਵਾਲੀ ਕੋਈ ਵੀ ਚੀਜ਼ ਆ ਜੇ ਫੋਨ ਦੇ ਵਿੱਚ, ਏ ਬੀ ਸੀ ਆ ਜੇ ਜਾਂ ਪੰਜਾਬੀ ਦਾ ਕੁਛ ਆਜੇ ਉਹ ਥੋੜੀ ਉਹਨਾਂ ਨੇ ਦੇਖਣਾ, ਹਮ, ਹਾਂ ਉਹ ਸਕਿਪ ਕਰਕੇ ਨੈਸਟ ਅੱਗੇ ਵੀਡੀਓ ਦੇਖਣਗੇ ਹੋਰ ਵਾਲੀ।
ਹਾਂਜੀ ਹਾਂਜੀ, ਸਹੀ ਗੱਲ ਹੈ ਜੀ।
ਇਹੀ ਕਰਕੇ ਬੱਚਿਆਂ ਵੱਲ ਬਹੁਤ ਧਿਆਨ ਦੇਣ ਦੀ ਲੋੜ ਆ ਅੱਜ ਅੱਜ-ਕੱਲ ਦੇ ਜਮਾਨੇ ਦੇ ਵਿੱਚ ਜਿਵੇਂ ਦੇ ਮਾਹੌਲ ਪੈਦਾ ਹੋ ਰਿਹਾ ਵੈਂ ਅਤੇ ਬੱਚੇ ਨੂੰ ਫੋਨ ਦੇਣਾ ਬਹੁਤ ਹੀ ਗਲਤ ਹੋ ਗਿਆ ਹੈ ਨਾ।
ਹਾਂਜੀ ਹਾਂਜੀ।
ਹਾਂਜੀ। ਕਿਉਂਕਿ ਏਦਾਂ ਸਾਈਬਰ ਕ੍ਰਾਈਮ ਵੀ ਹੋ ਰਿਹਾ, ਬੱਚਿਆਂ ਦੀ ਹੈਲਥ ਤੇ ਵੀ ਜ਼ੋਰ ਪੈ ਰਿਹਾ ਕਿਉਂਕਿ ਆਈ ਸ਼ੈਡੋ ਵੀਕ ਹੋ ਰਹੀਹਾ
ਉਹ ਜਿਹੜੀ ਖ਼ਬਰ ਆਈ ਸੀ, ਉਹ ਪਤਾ ਨੀ ਤਿੰਨ ਕੁੜੀਆਂ ਨੇ ਜਿਹੜਾ ਸੁਸਾਈਡ ਕਰ ਲਿਆ ਸੀ।
ਹਾਂਜੀ ਹਾਂਜੀ, ਹਾਂਜੀ।
ਹਾਂਜੀ ਤੇ ਏਦਾਂ ਹੀ ਨਾ ਵੀ ਹੈ ਜਿੱਦਾਂ ਕੋਈ ਗੇਮ ਵਗੈਰਾ ਡਾਊਨਲੋਡ ਕਰ
ਹਾਂ ਹਾਂ। ਓਹੀ ਨਾ ਹੀ ਖੇਡੀ ਗੇ ਬਾਅਦ ਵਿੱਚ ਫਿਰ ਜਦੋਂ ਹੋ ਗਿਆ ਹੈ ਕਿ ਉਹਨਾਂ ਨੇ ਫਿਰ ਪਤਾ ਲੱਗਾ ਕਿ ਸੀਂ ਹਾਰ ਕੇਰੇ ਕਿ ਏਦਾਂ ਹੀ ਕੁਛ ਕੀਤਾ ਸੀ ਤੇ ਉਹਨਾ ਨੇ ਉਹ ਕਰ ਲਿਆ ਤੇ
ਹਾਂਜੀ-ਹਾਂਜੀ।
ਸਾਈਬਰ ਕ੍ਰਾਈਮ ਹੋ ਰਹੇ ਆ ਜ਼ਿਆਦਾ ਤੋਂ ਜ਼ਿਆਦਾ।
ਹਾਂਜੀ-ਹਾਂਜੀ।
ਕਿਉਂਕਿ ਬੱਚਿਆਂ ਨੂੰ ਪਤਾ ਨੀ ਆਪਾਂ ਕੀ ਚੀਜ਼ ਡਾਊਨਲੋਡ ਕਰ ਰਹੀਏ ਤੇ ਸਾਹਮਣੇ ਜੋ ਚੀਜ਼ ਆਉਂਦੀ ਆ ਨਾ ਉਹ ਕਰ ਲੈਂਦੇ ਆ। ਕੋਈ ਐਪ ਵਗੈਰਾ ਆਉਂਦੀ ਹੈ ਜਾਂ ਕੋਈ ਲਿੰਕ ਆਉਂਦਾ, ਉਹਨੂੰ ਓਪਨ ਕਰ ਲੈਂਦੇ ਆ। ਤੇ--ਇਹਦੇ ਨਾਲ ਬਹੁਤ ਧੋਖਾ ਧੜੀ ਹੋ ਰਹੀ ਹੈ। ਕਿਉਂਕਿ ਨਾ ਇਹ ਬੱਚਿਆਂ ਨੂੰ ਇੰਪਰੂਵ ਹੋ ਰਿਹਾ ਹੈ ਕੁੱਛ ਪਤਾ ਲੱਗ ਰਿਹਾ, ਕਿਉਂਕਿ ਛੋਟੇ ਬੱਚੇ ਆ ਤੇ ਗੱਲ ਸਾਰੀ ਫਿਰ ਵੱਡਿਆਂ ਤੇ ਆ ਜਾਂਦੀ ਹੈ। ਹਾਂਜੀ, ਨਾ ਏਦਾਂ ਫਿਰ ਬਹੁਤ-ਬਹੁਤ ਵੱਡੇ ਇਸ਼ੂ ਪੈਦਾ ਹੋ ਜਾਂਦੇ ਆ
ਹਾਂਜੀ।
ਹਾਂ ਬੱਚਿਆਂ ਦੀ ਹੈਲਥ ਤੇ ਵੀ ਬਹੁਤ ਬੁਰਾ ਅਸਰ ਪੈਂਦਾ ਆਈ ਸ਼ੈਡੋ ਵੀ ਕੋਰੀਆਂ ਬੱਚਿਆਂ ਦੀਆਂ। ਕੋਈ ਆਊਟਡੋਰ ਐਕਟੀਵਿਟੀ ਨਹੀਂ ਕਰਦੇ ਪਏ ਬੱਚੇ ਫੋਨ ਦੇ ਵਿੱਚ ਹੀ ਬਸ ਬਸ ਬਿਜ਼ੀ ਰਹਿਣਾ ਉਹਨਾਂ ਨੇ
ਹੁਣ ਹੋ ਜਾਂਦੀਆਂ ਨਾ ਸਕੂਲਾਂ ਚ ਛੁੱਟੀਆਂ, ਤੇ ਫੇਰ ਤੇ ਬੱਚੇ ਫੋਨ ਦੇ ਦੁਆਲੋ ਨਹੀਂ ਹਿਲਦੇ।
ਸਹੀ ਗੱਲ ਆ, ਕਿਉਂਕਿ ਜਦੋਂ ਬੱਚੇ ਪਤਾ--ਹਾਂ
ਸਕੂਲ ਲੱਗਦੇ ਆ ਤੇ ਚਲੋ ਪੰਜ-ਛੇ ਘੰਟੇ ਸਕੂਲ ਚ ਲਾ ਆਉਂਦੇ ਆ ਬਾਦ ਚ ਇਹਨਾਂ ਨੂੰ ਪਤਾ ਹੁੰਦਾ ਅਸੀ ਥੱਕੇ ਆਂ ਅੱਾਛ
ਹਾਂਜੀ ਹਾਂਜੀ ਬਿਲਕੁਲ ਬਿਲਕੁਲ।
ਫੇਰ ਉਹਨਾ ਇਹਨਾਂ ਨੂੰ ਪਤਾ ਹੁਣ ਟਾਈਮ ਨੀ ਮਿਲਣਾ ਫੋਨ ਵੇਖਣ ਦਾ ਫੇਰ ਰਾਤ ਹੋ ਜਾਂਦੀ ਏ।
ਉਹੀ ਨਾ ਤੁਹਾਨੂੰ ਦੱਸਦੀ ਪਈ ਆ ਕਿ ਬੱਚਿਆਂ ਨੂੰ ਇਹ ਚੀਜ਼ ਹੋ ਗਈ ਕਿ ਹੁਣ ਛੁੱਟੀਆਂ ਕਿਹੜਾ ਸਾਡੀ ਸਟੱਡੀ ਆ ਕੁਛ। ਹਨਾ ਸਾਡੇੇ ਇਥੇ ਤੇ ਪਹਿਲੋਂ ਬੱਚਿਆਂ ਦੇ ਪੇਪਰ ਹੋ ਗਿਆ, ਉਹਨਾਂ ਨੂੰ ਇਹ ਹੋਣਾ ਹੋ ਗਿਆ ਮੰਮਾ ਹੁਣ ਅਗਲੀ ਜੂਨ ਤੇ ਤ ਉਹਨਾਂ ਨੇ ਕੰਮ ਸ਼ੁਰੂ ਕਰਾਣਾ ਵਾ ਮੈਮ ਨੇ ਤੇ ਤੁਸੀਂ ਕੀ ਪੜ੍ਹਾਉਣਾ ਵਾ ਕੰਮ ਤੇ ਹੋ ਗਿਆ ਨੋਟਬੁੱਕਸ ਤੇ ਹੁਣ ਪੁਰਾਣੀਆਂ ਹੋ ਗਈਆਂ ਨਿਊ ਲਾਉਣੀਆਂ ਹੁਣ ਤੁਸੀਂ ਨੋਟਬੁੱਕਸ ਤੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਆ ਕਿ ਬੱਚੇ ਜਿਹੜੀ ਰੀਡਿੰਗ ਵਾ, ਉਹ ਤੇ ਨੀ ਕਿਤੇ ਜਾਣਦੀ ਤੁਹਾਡੀ। ਤੁਸੀਂ ਰੀਡਿੰਗ ਕਰ ਲਓ। ਰਾਈਟਿੰਗ ਕਰ ਲਓ, ਤੁਹਾਡੀ ਹੈਂਡ ਰਈਟਿੰਗ ਸੁਧਰ ਜਾਵੇਗੀ। ਰੀਡਿੰਗ ਕਰ ਲਓ, ਤੁਸੀਂ ਪੜ੍ਹ ਸਕੋਗੇ।
ਠੀਕ ਏ ਜੀ।
ਹਾਂਜੀ, ਉਹ ਚੀਜ਼ਾਂ ਵੱਲ ਧਿਆਨ ਨੀ ਦਿੰਦੇ ਬੱਚੇ ਹਾਂ, ਗੁੜੀਆਂ ਕਿੰਨੇ ਚਿਰ ਦੀ ਹੈ ਤੁਹਾਡੀ?
ਇੱਕ ਗੁੜੀਆ ਮੇਰੀ ਤਿੰਨ ਸਾਲ ਦੀ ਐ। ਇੱਕ ਦਸ ਸਾਲ ਦੀ ਐ।
ਅੱਛਾ-ਅੱਛਾ, ਉਹਹੀ ਠੀਕ ਆ ਛੋਟੇ ਹੀ ਆ ਨਾ।
ਹਾਂਜੀ।
ਹਾਂ, ਹਾਂਜੀ। ਉਹੀ ਤਿੰਨ ਸਾਲ ਦੀ ਗੁੜੀਆ ਵਿਚਾਰੀ, ਤੁਹਾਡੇ ਨਰਸਰੀ ਚ ਪਾਈ ਆ ਤੇ ਉਹਨੂੰ ਕੀ ਸਮਝ ਆ
ਉਹੀ ਇੱਥੇ ਲਾਗੇ ਨਿਕਲ ਹੀ ਤੇ ਉਹ ਕਹਿ ਰਹੇ ਕਿ ਇੰਨੇ ਵਿਚਾਰੀ ਨੇ
ਕੀ ਬਣਨਾ ਇਹ ਚੱਲ ਥੋੜ੍ਹਾ ਜਿਹਾ ਕਿ ਆਪ ਨੂੰ ਹੁੰਦਾ ਕਿ ਚੱਲ ਬੱਚਾ ਬਹਿਣ ਖਲੋਉਣ ਸਿੱਖ ਜੇ।
ਹਾਂਜੀ, ਹੁਣ ਉੱਥੇ ਵੇਖਿਆ ਸਕੂਲੇ ਵੱਡੀ ਗੁੜੀਆ ਨੂੰ ਢਾਈ ਸਾਲ ਦੀ ਨੂੰ ਪਾਤਾ ਸੀ। ਇਹਨੂੰ ਚਲੋ ਤਿੰਨ ਸਾਲ ਦੀ ਨੂੰ ਪਾਇਆ
ਹਾਂ ਠੀਕ ਆ। ਸਾਡੀ ਵੀ ਮੈਂ ਵੀ ਆਪਣੀ ਵੱਡੀ ਬੇਟੀ ਨੂੰ ਢਾਈ ਸਾਲ ਦੀ ਨੂੰ ਪਾ ਲਿਆ ਸੀ। ਤੇ ਸਾਨੂੰ ਵੀ ਕਹਿੰਦੇ ਸੀ। ਗੁੜੀਆਂ ਤਾੜੀ ਨਾ ਬੱਸ ਵਿੱਚ ਸੁੱਤੀ ਆਂਦੀ ਆ। ਤੇ ਮੈਂ ਕਿਹਾ ਕੋਈ ਨੀ। ਉਹ ਸਗੋਂ ਨਾ ਦੀਦੀ ਪੜ੍ਹਨ ਦੇ ਵਿੱਚ ਇੰ ਇੰਟੈਲੀਜੈਂਟ ਆ, ਹਾਂ ਵੱਡੀ ਵਾਲੀ
ਅੱਛਾ ਵੱਡੀ ਵੱਲ, ਠੀਕ।
ਹਾਂ ਉਹਨੂੰ ਢਾਈ ਸਾਲ ਦੀ ਨੂੰ ਪਾਇਆ ਨਾ, ਉਹ ਜਿੱਦੋਂ ਚੀਜ਼ ਪਹਿਲੋ ਉਹਨੇ ਕੈਚ ਕਰਨੀ ਸਿੱਖ ਲਈ ਆ। ਤੇ ਜਿਹੜੀ ਛੋਟੀ ਆ ਨਾ ਉਹ ਥੋੜ੍ਹੀ ਪਿੱਛੇ ਰਹਿ ਗਈ ਆ ਮਤਲਬ ਨਾ ਵੈਸੇ ਉਹਨੇ ਸੈਕਿੰਡ ਚ ਹੋਣਾ ਹੀ, ਮੈਂ ਫਿਰ ਉਹਨੂੰ ਪਿੱਛੇ ਕਰਾਇਆ ਇੱਕ ਸਾਲ ਫਸਟ ਚ ਕਲਾਇਆ ਉਹਨੂੰ
ਠੀਕ ਐ ਜੀ, ਸਾਡੇ ਸਨ ਚ ਹੋਈ ਐ।
ਹਾਂਜੀ, ਮੇਰੀ ਹੋਈ ਆ ਇੱਕ ਇਹ ਮੇਰੀ ਇੱਕ ਹੋਈ ਆ ਦੋ ਹਜ਼ਾਰ ਅਠਾਰਾਂ ਚ ਤੇ ਇੱਕ ਹੋਈ ਦੋ ਹਜ਼ਾਰ ਉੱਨੀ ਚ
ਨਹੀਂ, ਨਹੀਂ ਮੈਂਰੇਜ ਮੈਂ ਕਿਹਾ ਕਦੋਂ ਹੋਈ ਏ
ਮੈਰਿਜ, ਮੈਰਿਜ ਮੇਰੀ ਹੋਈ ਆ ਦੋ ਹਜ਼ਾਰ ਸੋਲਾਂ ਦੇ ਵਿੱਚ।
ਅੱਜੇ ਸੋਲਾਂ ਚ ਮੇਰੀ
ਠੀਕ ਐ। ਲਾਗੇ ਸ਼ਾਗੇ ਹੀ ਹੋਈ ਆ ਫਿਰ
ਉਦੋਂ ਗਰਮੀ ਬਹੁਤ ਹੀ
ਅੱਛਾ, ਅਗਸਤ ਚ ਹੋਈ, ਮੇਰੀ ਹੋਈ ਅਕਤੂਬਰ ਦੇ ਵਿੱਚ ਹੋਈ ਸੀ ਪੰਦਰਾਂ ਅਕਤੂਬਰ ਹਾਂਜੀ।
ਤੇ ਸਾਡੀ ਤੇ ਗਰਮੀ ਵਿੱਚ ਹੋਈਏ
ਆਹੋ, ਤੁਸੀਂ ਕੋ ਗਰਮੀ ਵਿੱਚ ਕੀਤੀ।
ਹ ਉਹ ਨਾ ਸੋਮਵਾਰ ਜਿੱਦਾਂ ਮਤਲਬ ਅਸੀਂ ਇੱਕ ਦੂਜੇ ਨੂੰ ਵੇਖਿਆ ਵੇਖਾ ਵਿਖਾਈ ਹੋਈ।
ਹਾਂਜੀ-ਹਾਂਜੀ।
ਕਹਿ ਨਹੀਂ ਮੰਗਲਵਾਰ ਵੇਖਾ ਵਖਾਈ ਹੀ ਹੋਈ ਤੇ ਅਗਲੇ ਸੋਮਵਾਰ ਵਿਆਹ ਮਤਲਬ ਪੰਜਾਂ ਕੁ ਦਿਨਾਂ ਚ ਵਿਆਹ ਹੋ ਗਿਆ ਸਾਡਾ।
ਵਿਆਹ ਕਰ ਤਾਂਹੀ ਉਹੀ ਨਾ ਮਤਲਬ ਕਿ ਜਦੋਂ ਸਹੀ ਲੱਗਦੀ ਚੀਜ਼ ਤੇ ਲੱ ਜਲਦੀ ਕਰ ਲੈਂਦੇ ਆ ਕਿ ਚਲੋ ਕਰ ਲੈਂਦੇ ਹਾਂ ਆਪਾਂ ਹਨਾ।
ਹਾਂਜੀ-ਹਾਂਜੀ।
ਹਾਂ, ਚਲੋ ਵਧੀਆ ਹੋ ਗਿਆ।
ਹਾਂਜੀ।
ਹਮ, ਚਲੋ ਹੁਣ ਏਧਰ ਹੁੰਦਾ ਹੀ ਆ ਥੋੜਾ ਟਾਈਮ ਪਾ ਕੇ ਹੋ ਗਏ, ਥੋੜ੍ਹਾ ਪੇਲੇ ਹੋ ਗਿਆ। ਕਿਸੇ ਦਾ ਥੋੜ੍ਹਾ ਟਾਈਮ ਪਾ ਕੇ ਹੋ ਗਿਆ।
ਹਾਂਜੀ, ਪੇਕੇ ਮੇਰੇ ਹੈਗੇ ਉੱਧਰ ਤਰਨ ਤਾਰਨ ਵਾਲੀ ਸਾਈਡ ਤੇ ਪਿੰਡ ਹੈ ਤੇ ਵਿਆਹ ਮੇਰਾ ਇੱਥੇ ਸ਼ਹਿਰ ਚ ਹੋਇਆ ਫੁਤਲੀ ਘਰ
ਅੱਛਾ, ਅੱਛਾ ਠੀਕ ਆ ਪੁਤਲੀ ਘਰ ਹੋਇਆ ਠੀਕ ਆ ਤਰਨ ਤਾਰਨ ਵਾਲੀ ਸਾਈਡ ਅਤੇ ਪਿੰਡ ਕਿਹੜਾ ਉੱਧਰ ਮੇਰੀ ਮਾਸੀ ਜੀ ਹੁਣੀ ਵੀ ਹੈਗੇ ਆ ਤਰਨ ਤਾਰਨ ਵਾਲੀ ਸਾਈਡ 'ਤੇ
ਪੰਜ ਪੰਡੋਰੀਆਂ ਉੱਥੇ
ਪੰਡੋਰੀ ਹੋਇਆ ਪੰਡੋਰੀ ਮੇਰੀ ਮਾਸੀ ਜੀ ਦੀ ਕੁੜੀ ਵਿਆਹੀ ਹੈ।
ਪੰਡੋਰੀ ਰਾਮ ਸਿੰਘ ਜੇ ਉਹਦੇ ਨਾਲ ਹੀ ਨਾ ਪੰਜ ਪੰਡੋਰੀਆਂ ਏ
ਅੱਛਾ ਨਹੀਂ ਇਹ ਇੱਕ ਪੰਡੋਰੀ ਜਿਹੜੀ ਹੈ ਨਾ ਇੱਥੇ ਬਾਬਾ ਬੁੱਢਾ ਜੀ ਦੇ ਅਹ ਇਹਨਾਂ ਦਾ ਹੈਗਾ ਵਾ ਨਾ ਬੀੜ ਸਾਹਿਬ
ਹਾਂਜੀ, ਹਾਂਜੀ।
ਉੱਧਰਲੀ ਸਾਈਡ 'ਤੇ ਜਿਹੜੀ ਪੰਡੋਰੀ ਹੈ ਨਾ ਉਹ
ਉੱਥੇ ਹੀ ਹੈਰੀਆਂ ਨਾ ਸਾਡੀਆਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਹੀ ਹੈ।
ਠੀਕ, ਠੀਕ ਲਾਗੇ ਛਾਗੇ ਫਿਰ ਹਾਂਜੀ ਮੇਰੀ ਮਾਸੀ ਜੀ ਦਾ ਪਿੰਡ ਲਾਗੇ ਜਿਊ ਵਾਲਾ ਪਿੰਡ ਵਾ
ਜੀਓ ਵਾਲੇ ਠੀਕ ਉੱਥੇ ਨਾ ਮੇਰੇ ਨਾਨਕੇ ਲਾਗੇ ਸਰਾਵਾਂ
ਹਾਜੀ ਹਾਂ ਹਾਂ ਹੈਗਾ ਵਾਂ ਹੈਗਾ ਅਡੀ ਉੱਥੇ ਅਹ ਮੇਰੀ ਹਾਂਜੀ, ਹਾਂਜੀ ਚਮਕਾ ਵੀ ਹੈਗਾ ਵਾ ਗੱਗੂ ਗੂਆ ਚਾਮਕਾ
ਜਾ ਜਮ ਕੇ ਮੇਰੇ ਡੈਡੀ ਦੇ ਨਾ ਨਾਨਕੇ ਆ
ਆਹ ਚਲੋ ਪਾਪਾਂ ਤੇ ਰਿਲੇਟਿਵ ਨਿਕਲ ਆਏ ਫਿਰ ਲਾਗੇ ਸਾਗੇ ਠੀਕ ਆ
ਨਓ ਵਾਲੇ ਵੀ ਸਾਡੀ ਰਿਸ਼ਤੇਦਾਰੀ ਹੈਗੀ ਗਬੂ ਵੀ ਹੈਗੀ ਹੈ।
ਆ ਠੀਕ, ਠੀਕ ਆ ਉਹੀ ਨਾ ਮੇਰੀ ਮਾਸੀ ਜੀ ਦੀਆਂ ਬੇਟੀਆਂ ਨਾ ਤੇ ਉਹ ਕਹਿੰਦੀ ਸਾਡੇ ਨਾਲ ਕ ਗਗੂਆ ਚ ਏਦਾਂ, ਏਦਾ ਇਸਦਾ ਆ ਲਾਗੇ ਆਹ ਚੀਜ਼ਾਂ ਤੇ ਮੈਂ ਕਿਹਾ ਹਾਨੂੰ ਹੁਣ ਤੁਹਾਡੇ ਪਿੰਡਾਂ ਦਾ ਕੀ ਪਤਾ ਤੁਸੀਂ ਇਹਨੂੰ ਦੱਸੀ ਜਾਂਦੇ ਹੋ
ਏ ਨੀ ਏਧਰ ਕਦੀ
ਹਾਂ ਆਂਦੀ ਰਹਿੰਨੀ ਆ ਉੱਥੇ ਉਹ ਡਾਲ ਕਿਆਂਦੇ ਮੋੜ ਤੋਂ ਈ ਲਿਜਾਦੇ ਆ ਨਾ ਜੀਊ ਵਾਲੇ ਨੂੰ
ਅੱਛਾ ਜੀ।
ਤਰਨ ਤਾਰਨ ਤੋਂ ਮ ਹਾਂਜੀ ਉੱਧਰਲੀ ਸਾਈਡ ਤੇ ਆਂਦੇ ਰਹਿੰਦਾ ਵਾ ਮਿਲਦੇ ਰਹਿੰਨੇ ਹੁੰਨੇ ਆ ਆਪ ਹਾਂਜੀ-ਹਾਂਜੀ ਬਿਲਕੁਲ, ਤੇ ਦ ਬਾਬਾ ਬੀੜ ਦੇ ਵਿੱਚ ਜਾਈਦਾ ਵਾ ਹੁਣ ਅਸੀਂ ਫਿਰ ਕਹਿ ਰਹੇ ਸੀ ਕਿ ਜਾਂਨੇ ਆ ਬੱਚਿਆਂ ਨੂੰ ਛੁੱਟੀਆਂ ਏ ਨਾ ਤੇ ਮੈਂ ਤਾਂ ਆਪਣੇ ਹੁਣ ਪੇਕੇ ਆਈ ਸੀ ਤੇ ਮੈਂ ਕਿਹਾ ਹੁਣ ਜਾ ਕੇ ਨਾ ਫਿਰ ਜਾ ਕੇ ਆਵਾਂਗੇ ਨਾਲੇ ਛੁੱਟੀਆਂ ਬ ਚਿਆਂ ਨੂੰ ਮੱਥਾ ਟਕਾ ਕੇ ਲੈ ਕੇ ਆਵਾਂਗੇ। ਹਾਂਜੀ-ਹਾਂਜੀ ਚਲੋ ਠੀਕ ਆ ਜੀ। ਕਰਲੋ ਤੁਸੀਂ ਵੀ ਕੰਮ ਫਿਰ ਆ ਓਕੇ ਜੀ ਥੈਂਕ ਯੂ ਥੈਂਕ ਯੂ ਓ